ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ? ਬਸ ਵਧੀਆ, ਤੁਹਾਡਾ?
ਮੈਂ ਠੀਕ ਹਾਂ ਜੀ, ਹੋਰ ਪਰਿਵਾਰ ਸਭ ਠੀਕ ਹੈ?
ਹਾਂਜੀ ਹਾਂਜੀ, ਸਭ ਵਧੀਆ।
ਠੀਕ ਹੈ ਜੀ, ਹੋਰ ਜੀ ਕੀ ਕਰ ਰਹੇ ਸੀ?
ਮੈਂ, ਬੈਠੀ ਹੋਈ ਸੀ।
ਅੱਛਾ ਅੱਛਾ ਅੱ ਦੀਪ ਹਾਂ, ਫਰੀ ਹੋ ਕੇ ਹੁਨ ਇਸ ਟੈਮ ਸਬ ਬੈਠ ਜਾਂਦੇ ਨੇ ਤੇ
ਹਾਂਜੀ ਹਾਂਜੀ, ਬਿਲਕੁਲ ਫਰੀ ਇਸ ਟਾਈਮ
ਜ ਠੀਕ ਜੀ।
ਹਾਂ, ਕੀ ਹੈ ਅੱਜ ਦਾ ਵਿਸ਼ਾ?
ਬਸ ਜੀ ਅਸੀਂ ਮੈਂ ਬੈਠੀ ਹੋਈ ਸੀ ਸੋਚ ਰਹੀ ਸੀ ਬੈਠੇ ਹੋ, ਕਿ ਕੱਲ ਤੋਂ ਨਾ ਸਵੇਰ ਦੀ ਸੈਰ ਸ਼ੁਰੂ ਕਰਾਂ, ਮੈਂ ਜਾਂਦੀ ਸੀ ਛੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਸੀ ਫੇਿਰ ਹੁਣ ਬੰਦ ਹੋ ਗਈ, ਬੱਚਿਆਂ ਦਾ ਸਕੂਲ ਜਾਣਾ ਸ਼ੁਰੂ ਕਰਤਾ ਫੇਿਰ ਉਹ ਰੂਟੀਨ ਬਣ ਗਿਆ, ਤੇ ਬੱਸ ਹਾਂ ਬੱਸ ਐ ਹੀ ਹੁਣ ਸ਼ੁਰੂ ਕਰਨੀ ਹੈ ਕਿ, ਸਵੇਰ ਦੀ ਸੈਰ ਤੁਹਾਨੂੰ ਪਤਾ ਹੀ ਸਵੇਰ ਦੀ ਸੈਰ ਕਿੰਨੀ
ਹਾਂ, ਸਵੇਰ ਦੀ ਸੈਰ ਦਾ ਤਾਂ ਬਹੁਤ ਫਾਇਦਾ ਹੈ। ਮੈਂ ਵੀ ਜਾਣਾ ਚਾਹੁੰਦੀ ਹਾਂ, ਇਕੱਠੇ ਚੱਲਾਂਗੇ।
ਹਾਂਜੀ ਹਾਂਜੀ ਚਲੋ ਕੋਈ ਗੱਲ ਜੀ, ਬਣਾ ਲੈਣਾ ਪਲੈਨ ਤੁਸੀਂ ਵੀ, ਹਾਂ ਜਿੱਥੇ ਉਹ ਤੁਸੀਂ ਉੱਧਰ ਤੁਸੀਂ ਸ਼ੁਰੂ ਕਰ ਦੇਣਾ, ਮੈਂ ਜਿੱਥੇ ਰਹਿ ਰਹੀ ਉੱਧਰ ਮੈਂ ਸ਼ੁਰੂ ਕਰ ਦਾਂਗੀ ਆਪਣਾ।
ਠੀਕ ਹੈ ਠੀਕ ਹੈ, ਹਾਂਜੀ ਹਾਂਜੀ ਹਾਂ। ਸਵੇਰ ਦੀ ਸੈਰ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ। ਬਿਮਾਰੀਆਂ ਤੋਂ ਬਚਿਆ ਰਹਿੰਦਾ ਬੰਦਾ, ਠੀਕ ਹੈ ਨਾ। ਹਾਂ -ਹਾਂ, ਹਾਂ।
ਇਹ ਨਾ ਸਵੇਰ ਦੀ ਸੈਰ ਹੀ, ਮਤਲ ਇੱਕ ਤਰ੍ਹਾਂ ਦੀ ਕਸਰਤ ਹੀ ਲਗਾ ਲੋੋ। ਇੱਕ ਤਰ੍ਹਾਂ ਦੀ ਕਸਰਤ ਹੀ ਹੈ ਇੱਕ ਹਿਸਾਬ ਨਾਲ, ਸਰੀਰ ਵੀ ਤੰਦਰੁਸਤ ਰਹਿੰਦਾ, ਫਿਟ ਰਹਿੰਦਾ ਹੈ। ਨਾਲੇ ਇਹ ਵੀ ਹੋ ਜਾਂਦਾ ਸਵੇਰੇ ਜਲਦੀ ਉੱਡ ਜਾਂਦੇ ਹਾਂ ਅਸੀਂ, ਜਿੰਨੀ ਜਲਦੀ ਉੱਡ ਜਾ, ਉਸ ਹਾਂ
ਸਾਰਾ ਦਿਨ ਵੀ ਵਧੀਆ ਨਿਕਲ ਨਿਕਲ ਜਾਂਦਾ ਫਿਰ, ਹਾਂ ਹਾਂ ਇਹ ਹੈ ਵੀ ਖੂਨ ਦਾ ਸੰਚਾਰ ਬਣਿਆ ਰਹਿੰਦਾ ਹੈ, ਬੋਡੀ ਦੇ ਅੰਦਰ। ਤੰਦਰੁਸਤੀ ਸਾਰਾ ਦਿਨ ਕੰਮ ਕਾਰ ਵਿੱਚ ਹਰ ਗੱਲ ਦੇ ਵਿੱਚ ਬਿਮਾਰੀਆਂ ਤੋਂ ਬਚਾਵ ਹੈ ਪੂਰਾ
ਹਾਂਜੀ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਜੀ ਇੱਕ ਗੱਲ ਹੋਏ ਨਾ ਜਿਵੇਂ ਸਵੇਰੇ ਹਾਂ ਇਹੀ ਹੈ ਸਵੇਰ ਦੀ ਸੈਰ ਕਰਨ ਨਾਲ ਨਾ ਹੋ ਜਾਂਦਾ ਕਿ ਮਤਲਬ ਸਰੀਰ ਨਾ ਸਾਰਾ ਦਿਨ ਨਾ ਉਹ ਰਹਿੰਦਾ ਐਕਟਿਵ ਰਹਿੰਦਾ ਵਾ ਇੱਕ ਦੋ ਦਿਨ ਲੱਗਦੇ ਨੇ ਕਿ ਜਦੋਂ ਨਵਾਂ ਨਵਾਂ ਸ਼ੁਰੂ ਕਰੋ ਨਾ ਇੱਕ ਦੋ ਦਿਨ ਲੱਗਦਾ ਨੇ ਪਤਾ ਨੀ ਕਿੰਨਾ ਕੁ ਮਤਲਬ ਅਸੀਂ ਥੱਕ ਗਏ ਹਾਂ ਆਪ ਕਿੰਨਾ ਕੁ ਕੰਮ ਕੀਤਾ ਤੇ ਫੇਿਰ ਉਸ ਤੋਂ ਬਾਅਦ ਜਦੋਂ ਡੇਲੀ ਵਿੱਚ ਜਾਣਾ ਸ਼ੁਰੂ ਕਰ ਦੋ ਨਾ ਸਵੇਰੇ ਇਹ ਹੋ ਜਾਂਦਾ ਕਿ ਨਹੀਂ ਹੁਣ ਨਾ ਮਤਲਬ ਸਰੀਰ ਨਾ ਫਿਟ ਹੋ ਗਿਆ ਇੱਕਦਮ ਮਤਲਬ ਐਕਟਿਵ ਹੋ ਗਈ ਬੋਡੀ ਐਕਟਿਵ ਹੋ ਜਾਂਦੀ ਉਹਦੇ ਨਾਲ ਕਰਨ ਨਾਲ ਸੈਰ
ਹਾਂ ਹਾਂ ਇਹ ਤਾਂ ਹੈ ਹੀ ਹੈ ਦੋ ਚਾਰ ਦਿਨ ਲੱਗਦਾ ਕਿਵੇਂ ਉੱਠਾਂਗੇ ਕਿਵੇਂ ਉੱਠਾਂਗੇ ਪਰ ਜਦੋਂ ਸ਼ੁਰੂ ਕਰੋ ਫੇਰ ਲੱਗਦਾ ਇਸ ਤੋਂ ਵਧੀਆ ਕੁੱਝ ਹੈ ਹੀ ਨਹੀ ਹੈ ਲੋਕ ਜਿਮ ਜਾਂਦੇ ਨੇ ਕਿ ਨਹੀਂ ਜਿਮ ਜਾਓ ਉਸਦੇ ਪੈਸੇ ਵੀ ਖਰਚ ਕਰਦੇ ਨੇ ਸਭ ਕੁਛ ਕਰਦੇ ਨੇ ਪਰ ਇਹ ਫ੍ਰਰੀ ਵਿੱਚ ਹੈ ਤਾਜ਼ੀ ਹਵਾ ਹੈ ਸਭ ਕੁਛ ਹੈ
ਹਾਂਜੀ ਹਾਂਜੀ ਫਾਇਦਾ ਵੀ ਹੈ ਪਤਾ ਕੀ ਅੱਜ ਗੱਲ ਦਾ ਟਾਈਮ ਦੇ ਵਿੱਚ ਪਤਾ ਕੀ ਹੈ ਸਭ ਨੂੰ ਇਹ ਆਉਂਦਾ ਹੈ ਕਿ ਚਲੋ ਸੈਰ ਕਰਨ ਦੀ ਸੈਰ ਇੱਕ ਜਿਵੇਂ ਹੋ ਜਾਂਦੀ ਨਾ ਜਿਵੇਂ ਇੱਕ ਸਾਨੂੰ ਕਦਾ ਕਿ ਚੱਲ ਬੰ ਇੱਕ ਇਹ ਵੀ ਹੁੰਦਾ ਲੇਜ਼ੀ ਆ ਜਾਂਦੀ ਅੰਦਰ ਕਿ ਯਾਰ ਇੱਥੇ ਕਿਹੜੇ ਪੈਸੇ ਦਿੱਤੇ ਜਿੰਮ ਵਿੱਚ ਪੈਸੇ ਦਿੱਤੇ ਹੁੰਦੇ ਨੇ ਲੋਕਾਂ ਨੇ ਉਹ ਬਧਦੇ ਵਧੀ ਬੰਦੇ ਨੂੰ ਠਾਂਦਾ ਵਾ ਕਿ ਨਹੀਂ ਯਾਰ ਅਸੀਂ ਪੈਸੇ ਦਿੱਤੇ ਹੋਏ ਤੇ ਪੈਸੇ ਇਹਨੇ ਨੂੰ ਜ਼ਿਆਦਾ ਦਿੰਦੇ ਹਾਂ ਅਸੀਂ ਢਾਈ ਹਜ਼ਾਰ ਤਿੰਨ ਹਜ਼ਾਰ ਤੇ ਫੀਸ ਹੀ ਹੁੰਦੀ ਹੈ ਇੱਕ ਮਹੀਨੇ ਦੀ ਉੱਥੇ ਫੇਿਰ ਉਹੀ ਬੰਦੇ ਨੂੰ ਨਾ ਬਦ ਅਠਾਹ ਦਿੰਦੀ ਸਵੇਰੇ ਨਹੀਂ ਯਾਰ ਜਾਣਾ ਹੀ ਜਾਣਾ ਅਸੀਂ ਉੱਥੇ ਇੱਕ ਦਿਨ ਵੀ ਮਿਸ ਨਹੀਂ ਕਰਨਾ ਅ ਸੀ ਉੱਥੇ ਸ਼ੈਰ ਹੁੰਦੀ ਹੈ ਚਲ ਗਏ ਗਏ ਫ੍ਰਰੀ ਹੋ ਜਾਂਦਾ ਇੱਕਦ ਦਾ ਬੰਦਾ ਕਹਿੰਦਾ ਚੱਲ ਫ੍ਰਰੀ ਹੈਗੀ ਆਾਰ ਜਾਣੇ ਆ ਠੀਕ ਕਹਿ ਨਹੀ ਤੇ ਨਾ ਸੀ ਇਹ ਹੋ ਜਾਂਦਾ ਵ ਬਸ
ਪਰ ਇਹ ਹੈ ਵੀ ਜੋ ਤਾਜ਼ੀ ਹਵਾ ਇਸਨੇ ਦੇਣੀ ਹੈ ਸਵੇਰ ਦੀ ਸੈਰ ਨੇ ਦੇਣੀ ਹੈ ਜੋ ਇਸ ਵਿੱਚ ਵਿੱਚ ਲਾਭ ਮਿਲਣੇ ਉਹ ਜਿੰਮ ਵਿੱਚ ਜਾ ਕੇ ਕੋਈ ਨੀ ਮਿਲਣੇ
ਨਹੀਂ ਨਹੀਂ ਬਿਲਕੁਲ ਵੀ ਦੇਖੋ ਸਵੇਰ ਦਾ ਵਾਤਾਵਰਨ ਕਿੰਨਾ ਸ਼ਾਂਤ ਹੁੰਦਾ ਸਵੇਰੇ ਸਵੇਰੇ ਜਾਓ ਸਾਡੇ ਪੰਜ ਛੇ ਵਜੇ ਮਤਲਬ ਕਿ ਸਾਨੂੰ ਜਿਹੜੀਆਂ ਚਿੜੀਆਂ ਦੀ ਵੀ ਅਵਾਜ਼ਾ ਸੁਣਨ ਨੂੰ ਮਿਲਦੀਆਂ ਜੋ ਸ ਸਾਰਾ
ਹਾਂ ਹਾਂ ਵੀ ਵੀਜ਼ ਕੁਦਰਤ ਦਾ ਨਜ਼ਾਰਾ ਵੀ ਦੇਖ ਸਕਦੇ ਹਾਂ ਅਸੀਂ ਸਵੇਰ ਦੀ ਸੈਰ ਦੇ ਵਿੱਚ ਤੇ ਉਹ ਚੀਜ਼ਾਂ ਉੱਥੇ ਨੀ ਮਿਲੀਆਂ ਇੱਕ ਬੰਦ ਕਮਰੇ ਵਿੱਚ ਐਕਸਰਸਾਈਜ਼ ਕਰਨਾ ਔਰ ਇੱਕ ਕੁੁੱਲੀ ਤਾਜ਼ੀ ਹਵਾ ਦੇ ਵਿੱਚ ਘੁੰਮਣਾ ਦੋਨਾਂ
ਹਾਂਜੀ ਹਾਂਜੀ ਬਹੁਤ ਅੰਤਰ ਹੈਗਾ ਦੇਖੋ ਜਿਹੜਾ ਉਹ ਏਸੀ ਦੀ ਵੀ ਅਸੀਂ ਕਰਦੇ ਹਾਂ ਦੇਖੋ ਇਹ ਜਿੰਮ ਵਿੱਚ ਏ ਸੀਸੀ ਲੱਗੇ ਹੁੰਦੇ ਇਹਦੇ ਵਿੱਚ ਦੇਖ ਉਹ ਸਾਨੂੰ ਕੁ ਜਿਹੜੀ ਕੁਦਰਤ ਦੀ ਹਵਾ ਸਾਨੂੰ ਮਿਲ ਰਹੀ ਹੈ ਪੇੜਾਂ ਦੀ ਹਵਾ ਪੇੜਾਂ ਦੀ ਜਿਹੜੀ ਸਾਨੂੰ ਆਕਸੀਜਨ ਮਿਲ ਰਹੀ ਇੰਨਾ ਕੁਛ ਸਾਨੂੰ ਮਿਲਦਾ ਉੱਥੇ ਜ ਪ ਪਾਰਕ ਵਿੱਚ ਅੰਧਰ ਜਾ ਕੇ ਕਰੋ ਗੇ ਐਕਸਰਸਾਈ ਕਰੋ ਤੇ ਕਿੰਨਾ ਅੱਛਾ ਲੱਗਦਾ ਦੇਖੋ ਮਾਹੌਲ ਇੰਨਾ ਅੱਛਾ ਹੁੰਦਾ ਉੱਥੋਂ ਦਾ ਕਿੰਨੇ ਲੋਕੀ ਆਏ ਹੁੰਦੇ ਨੇ ਉੱਥੇ ਤਰ ਤਰ੍ਹਾਂ ਦੇ ਲੋਕੀ ਆਏ ਹੁੰਦੇ ਨੇ ਨਵੇਂ ਨਵੇਂ ਲੋਕ ਸੰਪਰਕ ਵਿੱਚ ਆਉਂਦੇ ਨੇ ਅਸੀਂ ਆਪਣੀ ਗ ਗੱਲ ਵੀ ਸ਼ੇਅਰ ਜੋ ਅਸੀਂ ਘਰਦਿਆਂ ਨਾਲ ਨਹੀਂ ਸ਼ੇਅਰ ਕਰ ਸਕਦੇ ਉੱਥੇ ਬੈਠੈ ਅਸੀਂ ਕਿਸੇ ਨਾਲ ਵੀ ਆਪਣੀ ਮਨ ਦੀ ਸ਼ੇਅਰ ਕਰ ਸਕਦੇ ਹਾਂ ਨਵੇਂ ਨਵੇਂ ਲੋਕਾਂ ਨਾਲ ਸਾਡੀ ਅ ਇੱਕ ਦੋਸਤੀ ਹੋ ਜਾਂਦੀ ਹੈ ਇੱਕ ਅੱਛਾ ਮੋਹਲ ਮਿਲ ਜਾਂਦਾ ਸਾਨੂੰ ਉੱਥੇ ਜਾ ਕੇ
ਹਾਂਜੀ-ਹਾਂਜੀ ਏ ਤੋ ਹੇਈ ਹੈ ਉੱਥੇ ਜਾਣਾ ਫੇਰ ਆਟ ਆਰਟੀਫਿਸ਼ਲ ਜਮ ਜਿੰਮ ਦੇ ਵਿੱਚ ਸਭ ਕੁਛ ਆਰਟੀਫਿਸ਼ਲ ਏਸੀ ਦਾ ਵੈਸੇ ਹੀ ਖਰਾਬ ਵੀ ਅੱਜ ਕੱਲ ਬਿਮਾਰੀਆਂ ਤਾਂ ਏਸੀ ਕਰਕੇ ਹੀ ਪੈਦਾ ਹੋ ਰਈਆਂ ਨੇ ਸਾਰੀਆਂ ਅਹ
ਤੇ ਵੀ ਬੜੀ ਬਿਮਾਰੀ ਦੇਖੋ ਬੀ ਪੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਬੀਪੀ ਦਾ ਅੱਛਾ। ਸ਼ੂਗਰ ਜਦੋਂ ਬੱਚ ਦੇਖੋ ਸ਼ੂਗਰ ਦੀ ਬਿਮਾਰੀ ਬਜ਼ੁਰਗ ਨੂੰ ਲੱਗਦੀ ਹੁੰਦੀ ਸੀ ਅੱਜ ਬ ਅੱਜ ਕੱਲ ਬੱਚਿਆਂ ਦੇ ਅੰਦਰ ਵੀ ਸ਼ੂਗਰ ਦੀ ਬਿਮਾਰੀ ਏ ਅੱਖਾਂ ਨੂੰ ਦੇਖ
ਛੋਟੇ ਬੱਚੇ ਬਿਮਾਰ ਇਸੀ ਕਾਰਨ ਤੋਂ ਹੋ ਰਏ ਐ। ਕਿ ਆਰਟੀਫਿਸ਼ਲ ਚੀਜ਼ਾਂ ਯੂਜ ਕਰ ਰਏ ਆ ਕੁਦਰਤ ਵੱਲ ਨੀ ਨਾ ਜਾ ਰਏ ਬੱਚੇ
ਕੁਦਰਤ ਵੱਲ ਜਾਂਦੇ ਓ ਕੁਛ ਖਾਣ ਪੀਣ ਸਾਡੇ ਲਾਈਫ ਸਟਾਈਲ ਚੇਂਜ ਹੋ ਗਿਆ ਹੋਇਆ ਵੈ ਕੁਛ ਉਹ ਚੀਜ਼ਾਂ ਨਾਲ ਹੋ ਗਿਆ ਤੇ ਕੁਛ ਦੇਖ ਹੁਣ ਅੱਖਾਂ ਦੀ ਨਜ਼ਰ ਵੀ ਅੱਜ ਕੱਲ ਬੱਚੇ ਤੋਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਖਾਂ ਦੀ ਨਜ਼ਰ ਵੀ ਘਟੀ ਜਾ ਰਈ ਹੈ ਕੁਛ ਖਾਣ ਪੀਣ ਸਾਡਾ ਇਦਾਂ ਦਾ ਔਰ ਕੁਛ ਐਕਸਰਸਾਈਜ਼ ਨੀ ਕਰਨੀਆਂ। ਖਾ ਕੇ ਸੋ ਗਏ ਖਾ ਕੇ ਸੋ ਗਏ ਕੁਝ ਅਪਣੇ ਸਰੀਰ ਨੂੰ ਕੋਈ-ਕੋਈ ਕਿਸੇ ਤਰ੍ਹਾਂ ਦਾ ਨਾ ਓ ਕੋਈ ਐਕਸਰਸਾਈਜ਼ ਹੀ ਨਈ ਕਰਦੇ। ਅਪਣੇ ਸ਼ਰੀਰ ਨੂੰ ਹਿਲਾਂਦੇ ਹੀ ਨਈ ਏ ਬਿਲਕੁਲ ਵੀ ਤੇ ਓ ਉਹਦੇ ਕਰ
ਸੈਰ ਤੇ ਜਾਓ ਘਾਹ ਤੇ ਨੰਗੇ ਪੈਰ ਘੁੰਮੋ ਅੱਖਾਂ ਦੀ ਰੋਸ਼ਨੀ ਵੀ ਸਈ ਹੈ। ਕਿਸੇ ਚਸ਼ਮੇ ਦੀ ਜ਼ਰੂਰਤ ਨੀ ਕਿਸੇ ਚੀਜ਼ ਦੀ ਜ਼ਰੂਰਤ ਨੀ ਹੈਗੀ ਹੈ।
ਵੀ ਜੇੜਾ ਦੇਖ ਓ ਕੰਟਰੋਲ 'ਚ ਰੈਂਦਾ ਸੈਰ ਕਰਨ ਨਾਲ ਨਾ।
ਹਾਂ-ਹਾਂ ਇਹ ਤੋ ਹੈ ਹੀ ਐ ਹਾਂ। ਬਸ ਆਪਾਂ ਵੀ ਸ਼ੁਰੂ ਕਰਾਂਗੇ ਬਸ
ਹਾਂ ਬਿਲਕੁਲ-ਬਿਲਕੁਲ ਜੀ ਕਰੋ ਮੈਂ ਤੇ ਕ ਕੈਂਦੀ ਕੱਲ ਹੀ ਅਸੀ ਸ਼ੁਰੂ ਕਰਦੇ ਹੋਰ ਕੀ ਹੈ ਪਤਾ ਖੂਨ ਦਾ ਸੰਚਾਰ ਵੀ ਸਈ ਰੈਂਦਾ ਇਹਦੇ ਨਾਲ ਬਿਲਕੁ ਬਿਲਕੁਲ ਸੈਰ ਕਰਨ ਨਾਲ ਨਾ ਬੋਡੀ ਫਿਟ ਰਹਿੰਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਮੈਂ ਕੈਂਣੀ। ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਬਜ਼ੁਰਗ ਤੇ ਜਾਂਦੇ- ਜਾਂਦੇ ਮੈਂ ਬਜ਼ੁਰਗ ਤੇ ਵੇਖਦੀ ਹਾਂ ਮੈਂ ਪਾਰਕ ਵਿੱਚ ਜਾਂਦੀ ਸੀ ਨਾ। ਸਾਡੀ ਅਹ ਮਤਲਬ ਕਿ ਤੀਹ ਸਾਲ ਚਾਲੀ ਸਾਲ ਦੇ ਬੱਚੇ ਘੱਟ ਨੇ ਉਸ ਤੋਂ ਜਾਦਾ ਵਾਲੇ ਬਜ਼ੁਰਗ ਜਾਦਾ ਆਏ ਹੁੰਦੇ ਨੇ ਉਥੇ ਸੈਰ ਕਰਨ ਵਾਸੇ ਤੇ ਅਪਣੀ ਮਤਲਬ ਯੋਗਾ ਕਰਨ ਯੋਗਾ ਵਿੱਚ ਵੀ ਮੈਂ ਦੇਖਦੀ ਹਾਂ ਫੋਰਟੀ ਫਾਈਵ ਤੋਂ ਪਲੱਸ ਲੇਡੀਜ਼ ਬੈਠੀਆਂ ਹੁੰਦੀਆਂ ਉੱਥੇ ਕਰਨ ਵਾਸਤੇ ਯੋਗਾ ਉਸ ਤੋਂ ਘੱਟ ਉਮਰ ਦੇ ਵੇਖ ਵਖੀ ਦੀਆਂ ਨੀ ਹੈ ਕੋਈ ਉੱਥੇ ਉਸ ਤੋਂ ਵੱਧ ਉਮਰ ਦੀਆਂ ਵੇਖ ਕਿਦੇ ਕਿ ਸੈਰ ਕਰਦੇ ਨੇ ਯੋਗਾ ਕਰਦੇ ਨੇ ਸਵੇਰੇ-ਸਵੇਰੇ ੳਥੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਤੇ ਬਿਲਕੁਲ ਜੀ ਪਾਰਕ ਦੇ ਵਿੱਚ 'ਚ ਕਿੰਨੀਆਂ ਮਸ਼ੀਨਾਂ ਵੀ ਲੱਗੀਆਂ ਹੁੰਦੀਆਂ ਨੇ।
ਹਾਂ ਹਾਂ ਅੱਜ ਕੱਲ ਤਾਂ ਪਾਰਕਾਂ ਵਿੱਚ ਵੀ ਬੜੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ। ਇਹਨਾਂ ਚੀਜ਼ਾਂ ਦੀਆਂ ਸਾਰੀ ਜਿੰਮ ਦੇ ਸਾਰੇ ਇੱਥੇ ਲੱਗੇ ਹੁੰਦੇ ਨੇ ਵੀ ਇੱਥੇ ਹੀ ਐਕਸਰਸਾਈਜ਼ ਕਰੋ ਖੁੱਲੀ ਹਵਾ ਦੇ ਵਿੱਚ ਜੋ ਇੱਥੇ ਮਿਲਣਾ ਉਹ ਹੋਰ ਕਿਤੇ ਨੀ ਮਿਲਨਾ ਬੰਦ ਕਮਰਿਆਂ ਦੇ ਵਿੱਚ
ਹਾਂਜੀ ਸਹੂਲਤਾਂ ਤੇ ਦੇਖੋ ਸਾਰੀਆਂ ਬੱਸ ਇੱਕ ਉੱਠਣ ਦਾ ਹੀ ਹੁੰਦਾ ਸਵੇਰੇ ਕਿ ਚਲੋ ਇੱਕ ਉੱਠਿਆ ਹੀ ਨਈ ਜਾਂਦਾ ਸਵੇਰੇ ਸਾਡੇ ਕੋਲ ਕੁੱਛ ਘਰ ਦੀ ਜਿੰਮੇਵਾਰੀਆਂ ਪਈਆਂ ਹੋਈਆਂ ਨੇ ਤੇ ਕੁੱਛ ਬੱਚਿਆਂ ਦੀ ਜਿੰਮੇਵਾਰੀਆਂ ਉਹੀ ਨਾ ਜਿਹੜੇ ਸਾਨੂੰ ਹਾਂ ਉਹੀ ਨਾ ਉਹਨਾਂ ਦੇ ਵਿੱਚ ਹੀ ਅਸੀਂ ਰੁਚੇ ਹੋਏ ਹਾਂ ਬੱਚਿਆਂ ਨੂੰ ਭੇਜਨਾ ਸਕੂਲ ਭੇਜਨਾ ਇਹ ਕਰਨਾ ਓ ਗਏ ਨੇ ਕੇ ਬ੍ਰੇਕਫਾਸਟ ਬਣਾਓ ਲੰਚ ਚੁਣਾਓ ਉਹ ਆ ਰਹੇ ਨੇ, ਉਹਨਾਂ ਦਾ ਇਹ ਕਰਨਾ, ਬਸ ਇਹਦੇ ਵਿੱਚ ਸਾਡੀ ਜ਼ਿੰਦਗੀ ਰੁਚੀ ਹੋਈ ਐ।
ਵਿੱਚੋ ਦੀ ਅਪਣੇ ਲਈ ਵੀ ਟਾਈਮ ਕੱਢਣਾ ਜ਼ਰੂਰੀ
ਬਿਲਕੁਲ ਜੀ ਜ਼ਰੂਰੀ ਕੱਢਣਾ, ਕੱਢਣਾ ਚਾਹੀਦਾ ਓਹੀ ਨਾ, ਕਿਉਂਕਿ ਅ ਸਰੀਰ ਸਰੀਰ ਹੀ ਸਭ ਕੁਛ ਹੈਗਾ, ਸਰੀਰ ਤੰਦਰੁਸਤ ਐ ਤੇ ਅਸੀਂ ਸਾਰੇ ਕੰਮ ਕਰ ਸਕਦੇ ਸਰੀਰ ਤੰਦਰੁਸਤ ਨੀ ਐ ਤੇ ਅਸੀਂ ਕੋਈ ਕੰਮ ਨੀ ਕਰ ਸਕਦੇ। ਬਿਲਕੁਲ ਜੀ।
ਰਰੇਗਾ ਤਾਂਹੀ ਅਸੀਂ ਅਪਣੇ ਬੱਚਿਆਂ ਦਾ ਘਰ ਪਾਵਾਂਗੇ।
ਖਾਂ ਵੀ ਪਕਾਂਗੇ ਅਸੀਂ ਇਹ ਕਰਾਂਗੇ ਨਾ ਅਸੀਂ ਡੇਲੀ ਐਕਸਰਸਾਈਜ਼ ਕਰਾਂਗੇ ਇਹ ਕਰਾਂਗੇ ਅਸੀਂ ਬੱਚਿਆਂ ਨੂੰ ਵੀ ਸਿਖਾਵਾਂਗੇ ਕਿ ਤੁਸੀਂ ਵੀ ਕਰਿਆ ਕਰੋ ਸਰੀਰ ਜਿਨ੍ਹਾਂ ਤੰਦਰੁਸਤ ਰਵੇ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਵੇਖਦੀ ਆ ਇੰਨੀ ਬੈਕ ਦੀ ਪ੍ਰੋਬਲਮਸ ਹੋ ਚੁੱਕੀ ਏ ਬੱਚਿਆਂ ਨੂੰ ਕੀ ਓ ਹਰ ਚੀਜ਼ ਸਹਾਰਾ ਮੰਗਦੇ ਪਿੱਛੇ ਬੈਠਣ ਵਾਸਤੇ ਵੀ ਕਿਉਂਕਿ ਪਹਿਲੇ ਬਜ਼ੁਰਗ ਮੰਗਦੇ ਹੁੰਦੇ ਸੀ। ਛੋਟੇ ਛੋਟੇ ਬੱਚੇ ਵੀ ਆਪਣੇ ਪਿੱਛੇ ਬੈਕ ਦੇ ਵਿੱਚ ਰੱਖ ਕੇ ਕੁਝ ਸਾਰਾ ਮੰਗਦੇ ਕਿ ਨਹੀਂ ਜਿਸ ਉਮਰ ਦੇ ਵਿੱਚ ਏਸ ਉਮਰ ਦੀ ਐਸ ਚੀਜ਼ਾਂ ਨਹੀਂ ਹੋਣੀ ਚਾਈ ਦੀਆਂ। ਕਿ ਬੱਚੇ ਦਾ ਤਾਂ ਰੂਲਸ ਹੋਣਾ ਚਾਈਦਾ ਪਰ ਬੱਚੇ ਅੱਜ ਕੱਲ ਤੁਹਾਨੂੰ ਪਤਾ ਹੀ ਫੇਰ ਖਾਏ ਕੁਛ ਖਾਣ- ਪੀਣ ਇੱਦਾਂ ਦਾ ਐ
ਖਾਣ-ਪੀਣ ਦਾ ਓਹੀ ਆ ਨਾ ਸਾਨੂੰ ਦੇ ਅਸੀਂ ਕਰਾਂਗੇ ਸਾਨੂੰ ਦੇਖ ਕੇ ਬੱਚੇ ਕਰਨਗੇ।
ਬਿਲਕੁਲ ਜੀ ਬਿਲਕੁਲ ਜੀ।
ਅਗੋ-ਅਗੋ ਏਹੀ ਫੇਰ ਚੱਲ ਜੇਗੀ ਪ੍ਰਥਾ ਚੱਲ ਜੇਗੀ ਹਾਂ ਬਈ ਸੈਰ ਦੀ ਸੈਰ ਸਵੇਰ ਦੀ ਸੈਰ ਤਾ ਬਹੁਤ ਜ਼ਰੂਰੀ ਐ। ਕਰਨੀ ਚਾਈਦੀ ਐ।
ਸਵੇਰ ਦੀ ਚਾਹੇ ਕਰਲੋ ਚਾਹੇ ਸ਼ਾਮੀ ਕਰਲੋ। ਕਰਨੀ ਜ਼ਰੂਰੀ ਚਾਈਦੀ ਐ। ਆਪਣੇ ਹਾਂ ਰੋਟੀ ਖਾ ਕ ਤੇ ਕੋਈ ਨਾ ਕੋਈ ਹਲਕੀ-ਫੁਲਕੀ ਐਕਸਸਾਈਜ਼ ਕਰੋ ਜ਼ਰੂਰ ਕਰੋ ਬੈਠੇ-ਬੈਠੇ ਮੋਟਾਪਾ ਈ ਦੇਖੋ ਆ ਰਿਆ। ਪਹਿਲੇ ਖਾ ਲੈਂਨੇ ਆ ਅਸੀਂ ਫੇਰ ਮੋਟਾਪਾ ਆ ਜਾਂਦਾ ਫੇਰ ਜਿੰਮ ਚਲੇ ਜਾਂਨੇ ਆ ਉਧਰੋਂ ਜਿੰਮ ਕਰਦੇ ਆ ਇੱਕ ਇੱਕ ਮਹੀਨਾ ਦੋ ਮਹੀਨੇ ਕਰ ਲੈਨੇ ਆਂ ਕਿਉਂਕਿ ਤੁਹਾਨੂੰ ਪਤਾ ਇੱਕ ਦੋ ਵਾਰੀ ਪੇ ਬੰਦਾ ਕਰ ਸਕਦਾ ਅਗੋਂ ਫੀਸਾਂ ਵੀ ਇੰਨੀਆਂ ਜ਼ਿਆਦਾ ਹੁੰਦੀਆਂ ਵਾ ਉਨਾਂ ਆਂ ਤਿੰਨ-ਤਿੰਨ ਹਜ਼ਾਰ ਚਾਰ-ਚਾਰ ਹਜ਼ਾਰ ਰੁਪਇਆ ਹੁੰਦਾ। ਏਨਾ ਤੇ ਬੰਦਾ ਕਰ ਵੀ ਨੀ ਸਕਦਾ ਤੇ ਚਲੋ ਜਿੰਨਾ ਉਹ ਹੈਗੇ ਉਹ ਤੇ ਐਫਰਟ ਕਰ ਲੈਂਦੇ ਜਿਨਾਂ ਕੋਲ ਨਹੀਂ ਹੈਗੇ ਤੇ ਉਹ ਫੇਰ ਸ਼ਰੀਰ ਡਬਲ ਹੋ ਜਾਂਦਾ ਜਦੋਂ ਛੱਡੋ ਨਾ ਜਿਮ ਸ਼ਰੀਰ ਉਸ ਤੋਂ ਡਬਲ ਹੋ ਜਾਂਦਾ ਖ਼ਰਾਬ ਹੋ ਜਾਂਦਾ ਸ਼ਰੀਰ ਬਿਲਕੁਲ ਵੀ
ਤਾ ਇਹ ਆ ਨਾ ਮਾਇਨ ਹਾਨੀ ਜ਼ਿਆਦਾ ਤਾਂ ਏਹੀ ਆ ਜਿੰਮ ਦੀ ਕਿ ਜਦੋਂ ਛੱਡੋਗੇ ਫੇਰ ਤੁਹਾਡਾ ਸਰੀਰ ਫੇਰ ਓਥੇ ਈ ਆ ਜਾਨਾ ਦੁਬਾਰਾ ਜਿੱਥੇ ਪਹਿਲਾਂ ਸੀ ਪਰ ਜੋ ਸਵੇਰ ਦੀ ਸੈਰ ਦਾ ਫੈਦਾ ਹੈ
ਹਾਂ।
ਓ ਕਿਸੇ
ਉਹ ਡਬਲ ਹੋ ਜਾਂ ਉਹ ਤੇ ਹੈ ਐ ਬਿਲਕੁਲ ਜੀ ਉਹ ਤੇ ਹੈਈ ਐ। ਹੂੰ,
ਹੋਰ,
ਬਸ ਹੋਰ ਜੀ ਬਸ ਉਹੀ ਐ ਕਿ ਚਲੋ ਸ਼ਰੀ ਐ ਸ਼ਰੀਰ ਐ ਤੇ ਸਭ ਕੁਛ ਐ। ਸ਼ਰੀਰ ਨਾਲ ਈ ਸਭ ਕੁਛ ਐ ਸਾਰੇ ਕੰਮ ਹੀ ਸ਼ਰੀਰ ਨਾਲ ਹੈ ਤਾਂ ਜਾ ਤਾਂ ਓ ਜਰਾ ਜੇ ਅਸੀਂ ਬਿਮਾਰ ਹੁੰਨੇ ਤੇ ਸਾਡੇ ਸਾਰੇ ਈ ਕੰਮ ਰੁਕ ਜਾਂਦੇ ਨੇ ਸਾਰੇ ਦੇ ਸ ਕੰਮ ਰੁਕ ਬੱਚੇ ਵੀ ਸਾਨੂੰ ਚੰਗੇ ਨੀ ਲੱਗਦੇ ਆਪਣੇ। ਕੁੱਛ ਵੀ ਲੈ ਲੋ ਸ਼ਰੀਰ ਕਦੀ ਵੀ ਸਿਰ ਦਰਦ ਹੋਜੇ ਜਾ ਕੁਛ ਹਾਂ। ਸ਼ਰੀਰ ਸਿਰ ਦਰਦ ਹੋਵੇ, ਪੇਟ ਚ ਦਰਦ ਹੋਵੇ ਕੁਛ ਵੀ ਚੰਗਾ ਨੀ ਲਗ
ਹਾਂ-ਹਾਂ, ਪਰ ਜੇ ਇੱਕ ਵਾਰੀ ਸੈਰ ਸ਼ੁਰੂ ਕਰਲੀ ਤਾਂ ਸਾਨੂੰ ਆਪਣੇ ਆਪ ਆਪਣੇ ਅੰਦਰ ਫ਼ਰਕ ਲੱਗਣਾ ਸ਼ੁਰੂ ਕਰਲੇ ਲੱਗ ਜੇਗਾ ਵੀ ਹਾਂ ਪਹਿਲਾਂ ਨਾਲੋਂ ਅਸੀ ਬੈਟਰ ਚੱਲ ਰੇ ਆ। ਬੈਟਰ ਘਰ ਦਾ ਕੰਮ ਕਰ ਪਾ ਰੇ ਆ। ਸਭ ਕੁਝ ਕਰ ਪਾ ਰੇ ਆ।
ਹਾਂਜੀ- ਹਾਂਜੀ। ਹੁਣ ਦੇਖੋ ਹ ਅਸੀਂ ਹਰ ਟਾਈਮ ਥੋੜਾ ਵੇਲੇ ਵੀ ਹੁੰਨੇ ਆ ਆਪਣਾ ਫੋਨ ਫੜ। ਕੇ ਬਹਿ ਜਾਂਨੇ ਆ ਠੀਕ ਆ ਫੋਨ ਨੇ ਸਾਨੂੰ ਦੇਣਾ ਕੁੱਛ ਵੀ ਨੀ ਐ ਵਿੱਚੋ ਦੀ ਸਿਵਾਏ ਲੋਕਾਂ ਦੀਆਂ। ਰੀਲਸ ਦੇਖਦੇ ਆਂ। ਆਪਣਾ ਟਾਈਮ ਵੇਸਟ ਕਰਦੇ ਆਂ। ਦੇਖੋ ਅੱਖਾਂ ਨਜਰਾਂ ਸ। ਸਾਡੀ ਵੀਕ ਹੋ ਰੀ ਐ। ਸਾਡੀ ਜੇਹੜੀ ਏਹ ਸੋਚਣ ਦੀ ਸ਼ਕਤ। ਤੀ ਵੀ ਘੱਟਦੀ ਜਾ ਰੀ ਹੈ ਏਹ ਚੀਜ਼ਾਂ ਨਾਲ। ਸੋਚੋਂ ਚਲ ਸੋਚ। ਸੋਚਣ ਦੀ ਸ਼ਕਤੀ ਵੀ ਘੱਟਦੀ ਜਾ ਰੀ ਹੈ ਸਾਡੀ।
ਹਾਂ ਸਵੇਰੇ ਜਾਵਾਂਗੇ, ਸੈਰ ਕਰਾਂਗੇ ਆਲੇ। ਦੁਆਲੇ ਦਾ ਵਾਤਾਵਰਨ ਦੇਖਾਂਗੇ ਵੀ ਕਿੰਨੀ ਚਹਿਲ- ਪਹਿਲ ਹੈ। ਪੰਛੀ ਅੱਜ- ਕੱਲ ਚਿੜੀਆਂ ਘਰਾਂ ਚ ਨਜ਼ਰ ਈ ਨੀ ਆਂਦੀਆਂ। ਪਈਆਂ ਨੇ ਸੈਟੇਲਾਈਟ ਸਭ ਕੁਝ ਨੇ ਚਿੜੀਆਂ ਖਤਮ ਕਰਤੀਆਂ ਨੇ ਓ। ਪਾਰਕ ਵਿੱਚ ਜਾਓ, ਚਿੜੀਆਂ ਵੀ ਦਿਖਦੀਆਂ ਨੇ, ਪਹਿਲਾਂ ਦੇ ਵਾਤਾਵਰਨ ਵੀ ਸਾਹਮਣੇ ਆਂਦੇ ਨੇ। ਪਹਿਲਾਂ ਕਿਵੇਂ ਲੋਕ ਰਹਿੰਦੇ ਸੀ, ਕਿਵੇਂ ਇੰਨਜੋਏ ਕਰਦੇ ਸੀ, ਸਭ ਕੁਝ। ਅੱਜ-ਕੱਲ ਟੀਵੀ ਨੇ, ਫੋਨ ਨੇ, ਸਭ ਅੰਦਰ ਵਾੜਤੇ ਨੇ, ਘਰਾਂ ਦੇ।
ਠੀਕ ਐ ਜੀ, ਹਾਂ ਠੀਕ ਐ, ਚਲੋ ਸਸਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਐ।